ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ।
ਠੀਕ- ਠਾਕ ਵਧੀਆ ਹੋਰ ਤੁਸੀ ਸੁਣਾਓ
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ ਅਜ -ਕਲ
ਬਸ ਕੁਛ ਨੀ ਬਸ, ਅਜ ਕਿਵੇ ਯਾਦ ਕੀਤਾ ਤੁਸੀ
ਮੈਂ ਤੁਸੀ ਤੇ ਕਦੇ ਫੋਨ ਨਹੀ ਕਰਦੇ ਮੈ ਆਖਿਆ ਮੈ ਹੀ ਫੋਨ ਕਰ ਲਾਂ
ਅਛਾ ਨਹੀ, ਬਸ ਤੁਹਾਨੂੰ ਯਾਦ ਹੀ ਕਰ ਰਹੇ ਸੀ ਪਰਸੋ ਵੀ ਤੁਹਾਡੀ ਗੱਲ ਕਰਦੇ ਪਏ ਸੀਗੇ
ਅਛਾ- ਅਛਾ, ਕੀ ਗੱਲ ਕਰ ਰਹੇ ਸੀ।
ਬਸ ਵੈਸੇ ਹੀ ਆਪਣਾ, ਕਹਿ ਰਹੇ ਸੀ ਆਏ ਹੀ ਨੀ ਕਿੰਨਾ ਟਾਈਮ ਹੋ ਗਿਆ ਸੀ
ਬਸ ਤੁਹਾਨੂੰ ਪਤਾ ਟਾਈਮ ਨੀ ਮਿਲਦਾ
ਹਾਂ ਉਹੀ ਮੈਂ ਦੱਸਦੀ ਸੀਗੀ ਮੈਂ ਕਿਹਾ ਟਾਈਮ ਨੀ ਉਹਨਾਂ ਕੋਲ
ਹੂੰ,
ਆ ਨਹੀਂ ਪਾ ਜਾ ਫ
ਹਾਂਜੀ- ਹਾਂਜੀ ਹੋਰ ਤੁਸੀ ਸੁਣਾਓ ਘਰ ਪਰਿਵਾਰ ਸਭ ਵਧੀਆ
ਹਾਂਜੀ ਸਭ ਠੀਕ ਨੇ, ਸਭ ਹਾਂ, ਤੁਸੀਂ ਸੁਣਾਓ?
ਬਸ ਵਧੀਆ- ਵਧੀਆ, ਲਾਓ ਕਦੇ ਚੱਕਰ ਤੁਸੀਂ ਆਏ ਨਹੀਂ ਕਾਫੀ ਟਾਈਮ ਹੋ ਗਿਆ
ਹਾਂਜੀ ਆਵਾਂਗੇ, ਬਸ ਤੁਹਾਨੂੰ ਪਤਾ ਛੁੱਟੀਆਂ ਨੇ
ਛੁੱਟੀਆਂ 'ਚ ਤਾਂ ਫਾਇਦਾ ਹੁੰਦਾ ਜ ਆਉਣ ਦਾ ਬੰਦਾ ਇੱਕ ਦੋ ਦਿਨ ਰਹਿ ਲੈਂਦਾ ਕਿਸੇ ਦੇ ਘਰ
ਉਹ ਤੇ ਗੱਲ ਹੈਗੀ, ਪਰ ਨਿਕਲਿਆ ਨੀ ਜਾਂਦਾ ਨਾ ਬੱਚਿਆਂ ਦਾ ਇੰਨਾ ਹਾਂ ਹੋਮਵਰਕ ਇੰਨਾ ਮਿਲਿਆ ਸਕੂਲ ਹੋਮਵਰਕ ਐਕਟੀਵਿਟੀ- ਬਸ ਇੰਨੀਆਂ ਨੇ,
ਹਾਂਜੀ ਬਿਲਕੁਲ ਜੀ,
ਹਾਲੇ ਸਟਾਰਟ ਹੀ ਨੀ ਕੀਤਾ ਬੱਚਿਆਂ ਨੇ, ਪਹਿਲੇ ਦੀਦੀ ਆਏ ਸੀਗੇ ਉਹਨਾਂ ਦੇ ਬੱਚੇ ਸੀਗੇ। ਹਾਂ ਫਿਰ ਵੈਸੇ ਹੀ ਟਾਈਮ ਬੀਤ ਗਿਆ ਇੰਨਾ
ਹਾਂ ਅਗਸਤ ਗਰਮੀ ਨਾ ਗਰਮੀ ਚ ਬਾਹਰ ਵੀ ਨ
ਹਾਂਜੀ, ਹੁਣ ਟਿਊਸ਼ਨ ਦੀ ਛੁੱਟੀਆਂ ਵੀ ਰੱਖੀਆਂ ਅਸੀਂ ਉਹਨੇ ਇੰਨੇ ਦਿਨ ਹੋ ਗਏ ਨੇ ਹੁਣ ਉਹ ਆਈ ਆਪਣੇ ਪੇਕਓ ਤੇ ਉਹ ਕਹਿ ਰਹੀ ਟਿਊਸ਼ਨ ਭੇਜੋ ਹੁਣ ਬੱਚਿਆਂ ਨੂੰ ਹੁਣ ਦੇਖੋ ਹੁਣ ਸਾਨੂੰ, ਹਾਂ ਹੁਣ ਟਿਊਸ਼ਨ ਭੇਜਾਂਗੇ ਹੁਣ ਤੇ ਮੁਸ਼ਕਿਲ ਹੀ ਹੋ ਜਾਣਾ ਬਿਲਕੁਲ ਵੀ,
ਅਛਾ -ਅਛਾ ਹਾਂ ਇਹ ਗੱਲ ਸਹੀ ਕਹੀ 'ਚ, ਹੋਰ
ਹੋਰ ਸਭ ਠੀਕ- ਠਾਕ ਵਧੀਆ-
ਬਸ ਮੈ ਵੀ ਵਧੀਆ ਸੀ, ਮੈ ਕਿਹਾ ਚਲ ਪੁੱਛਾਂ ਫੋਨ ਕਰਕੇ ਬਾਈ ਆਪਣਾ ਲਾਓ ਚੱਕਰ, ਮੈ ਮੇਰੇ ਵੀ ਪੰਜਾਬ ਤੋਂ ਆਉਣਾ ਸੀਗਾ ਰਿਲੇਟਿਵਸ ਨੇ- ਤੇ ਫਿਰ ਉਹਨਾ ਨੇ ਰੋਟੀ ਕਰਨੀ ਮੈਂ ਕਿਹਾ ਚੱਲ ਤੁਹਾਨੂੰ ਵੀ ਬੁਲਾ ਲਈ ਤੁਸੀ ਵੀ ਲਾਓ ਖੁਸ਼ੀ ਨਾਲ ਲਾਓ ਚੱਕਰ ਸਾਡੇ
ਅੱਛਾ ਅੱਛਾ ਤੁਸੀਂ ਸਾਨੂੰ ਇਨਵਾਈਟ ਕਰ ਰਹੇ ਹੋ
ਹਾਂ ਬਸ ਮੈਂ ਸ਼ਨੀਵਾਰ ਆਇਆ ਉਹਨਾਂ ਨੇ ਵੀ ਤੇ ਤੁਸੀਂ ਵੀ ਆਪਣਾ ਉਹ ਸ਼ਨੀਵਾਰ ਸਾਡੇ ਵਲ-
ਮੈਂ ਤਾਂ ਸੁਣਿਆ ਸੀ ਤੁਹਾਡੀ ਸਲਾਹ ਬਣ ਰਹੀ ਜਾਣ ਦੀ
ਉਹ ਤੇ ਦੇਖੋ ਉਹ ਪੱਚੀ ਤਰੀਕ, ਪੱਚੀ ਤਰੀਕ ਬਣ ਰਹੀ ਹੈ ਨਾ, ਹਜੇ ਵਿੱਚ ਕਾਫੀ ਇੱਕ ਵਾਰ ਨ ਵੀਕ ਵਿੱਚ ਆਇਆ ਜਾਏਗਾ ਅਗਲਾ ਹਫ਼ਤਾ ਵੀ ਫਿਰ ਪੂਰਾ ਨਿਕਲੇਗਾ ਸ਼ੁੱਕਰਵਾਰ ਐ ਹਫ਼ਤੇ ਤੇ ਮਤਲਬ ਉਹ ਆਉਣ? ਤੇ ਫੇਰ ਉਹਨਾਂ ਕਰਕੇ ਥੋੜਾ ਦੇਖਣਾ ਪੈਂਦਾ ਨਾ ਸਾਫ਼
ਅੱਛਾ, ਕੌਣ ਜਾ ਰਿਹਾ, ਕਿਵੇਂ ਜਾ ਰਹੇ ਤੁਸੀਂ?
ਬਾਹਰ ਤਾਂ ਚੱਲੇ ਹ ਸਾਡੇ ਇੱਥੇ ਨਾ ਮਤਲਬ ਹੈਗੇ ਰਿਲੇਟਿਵ ਸੀ, ਆਪਣੇ ਭੈਣ ਭਾਂਰਾਵਾਂ ਔਰ ਉਹਨਾਂ ਨਾਲ, ਕਾਰ ਤੇ ਚੱਲੇ ਆ। ਅਤੇ, ਬਾਕੀ ਉਹ ਫਲੇ ਅਸੀਂ, ਜਾਵਾਂਗੇ ਦਰਬਾਰ ਸਾਹਿਬ ਫਿਰ ਉਧਰੋਂ ਦੀ ਘੰਟੇ ਦਾ ਰਸਤਾ ਹੈ, ਉੱਧਰ ਜਾਵਾਂਗੇ ਪੰਜਾਬ ਫਿਰ, ਉੱਧਰੋਂ ਦੀ ਆਪਣਾ ਡਿਨਰ ਵਗੈਰਾ, ਜਾਂ ਲੰਚ ਜੋ ਵੀ, ਉਹਨਾਂ ਨੇ ਰੇਡੀ ਕੀਤਾ ਹੈਗਾ, ਬਸ ਲੰਚ ਦਾ ਹੀ ਏ ਜ਼ਿਆਦਾ ਕਿਉਂਕਿ, ਦੇਖੋ ਰਾਤੀ ਦਰਸ਼ਨ ਕਰਨੇ ਨੇ ਅੰਮ੍ਰਿਤਸਰ ਸ਼ੁਕਰ ਸ਼ੁੱਕਰਵਾਰ ਹੈਨਾ ਤੇ ਸ਼ੁੱਕਰਵਾਰ ਸਵੇਰੇ, ਮੈਂ ਚੱਲਾ ਸੀਗਾ, ਅਹ ਮੇਰੀ ਭਾਬੀ ਚੱਲੇ ਨੇ ਵੀਰ ਜੀ ਚੱਲੇ ਨੇ, ਉਹਨਾਂ ਦਾ ਛੋਟਾ ਇੱਕ ਬੇਟਾ ਹੈ, ਉਹ ਵੀ ਚੱਲਿਆ। ਅੱਗੋਂ ਉਹਨਾਂ ਦੀ ਨਨਾਨ ਦੀ ਕੁੜੀ ਚੱਲੀ ਏ ਨਾਲ ਉਹਨਾਂ ਦਾ ਜਵਾਈ ਚੱਲਾ।
ਅੱਛਾ- ਅੱਛਾ
ਹਾਂ, ਅਤੇ ਉਹ, ਅਸੀਂ ਫੈਮਿਲੀ ਲਾ ਲਓ ਤੁਸੀਂ ਆਪ ਆਪਣੀ ਫੈਮਲੀ ਪਹਿਲੇ ਬਾਹਰ ਸਭ ਜਾਵਾਂਗੇ ਸ਼ੁੱਕਰਵਾਰ, ਫੇਰ ਅਸੀਂ ਉੱਥੇ ਜਿਵੇਂ ਮੱਥਾ ਵਗੈਰਾ ਟੇਕ ਕੇ ਨਾ, ਰਾਤੀ ਦਰਸ਼ਨ
ਅੱਛਾ, ਨਹੀਂ ਤੁਸੀਂ ਦਰਬਾਰ ਸਾਹਿਬ ਤੁਸੀਂ ਕਹਿ ਰਹੇ ਹੋ, ਤੁਸੀਂ ਸਵੇਰੇ ਨਿਕਲੋਗੇ?
ਹਾਂਜੀ- ਹਾਂਜੀ ਨਹੀਂ ਮਤਲਬ ਜ ਦੁਪਹਿਰ ਵੇਲੇ, ਨਿਕਲਗੇ ਆਪਾਂ ਤੇ ਸ਼ਾਮੀ ਪਹੁੰਚਾ ਗੇ ਨਾ, ਦੁਪਹਿਰੇ ਨਿਕਲ ਕੇ
ਕਿਉਂ ਏਨੀ, ਦੁਪਹਿਰੇ ਧੁੱਪੇ ਜਾਓਗੇ, ਤੁਸੀਂ ਸਵੇਰੇ ਠੰਡੇ ਵੇਲੇ ਜਾਓ।
ਫਿਰ ਮੈਂ ਸੋਚਿਆ ਉਹ ਤੇ ਦੇਖੋ ਬਾਅਦ ਦੀ ਗੱਲ ਹੈ, ਵੈਸੇ ਅਸੀਂ ਇਹ ਸੋਚਿਆ? ਸ਼ੁੱਕਰਵਾਰ ਰਾਤੀ, ਜਿਵੇਂ ਦਰਸ਼ਨ ਕਰਕੇ ਨਾ, ਦਰਬਾਰ ਸਾਹਿਬ ਦੇ ਸਵੇਰ- ਸਵੇਰੇ ਉੱਥੋਂ ਨਿਕਲ ਜਾਵਾਂਗੇ, ਘੰਟਾ ਡੇਢ, ਲੱਗੇਗਾ ਅੱਠ ਨੌ ਵਜੇ ਤੱਕ, ਪਹੁੰਚ ਜਾਂਗੇ ਤੇ ਪੰਜਾਬ ਜਿਨ੍ਹਾਂ ਘਰ ਅਸੀਂ ਜਾਣਾ ਸੀ। ਜਿੱਥੋਂ ਇਨਵੀਟੇਸ਼ਨ ਹੈ, ਫਿਰ ਥੋੜਾ ਦੇਖੋ ਬ੍ਰੇਕਫਾਸਟ ਵਗੈਰਾ ਕਰਾਂਗੇ ਨਹੀਂ ਤੇ ਦੇਖੋ, ਸੋ ਜਾਂਗੇ ਆਰਾਮ ਕਰਾਂਗੇ। ਦੁਪਹਿਰੇ ਉਹ ਲੰਚ, ਤਿਆਰ ਕਰਨਗੇ ਲੰਚ ਵਗੈਰਾ ਪਤਾ ਕਰਕੇ ਆਪਣਾ ਤੇ ਥੋੜ੍ਹਾ ਜਿਹਾ ਦੇਖਾਂਗੇ, ਮਾਰਕੀਟ ਜਾਣਾ ਠੀਕ ਏ, ਨਹੀਂ ਤਾਂ ਸ਼ਾਮੀ ਸੋਚਿਆ ਸੀ, ਨਿਕਲ ਜਾਵਾਂਗੇ ਸ਼ਨੀਵਾਰ ਸ਼ਾਮੀ, ਤੇ ਸ਼ਾਮੀ ਆਪਣਾ ਰਾਤ ਗਿਆਰਾਂ -ਬਾਰਾਂ ਵਜੇ ਤੱਕ ਘਰ ਪਹੁੰਚ ਕੇ, ਸੰਡੇ ਦਾ ਦਿਨ ਤੁਹਾਨੂੰ ਪਤਾ ਰੇਸਟ ਕਰਾਂਗੇ ਸਾਰਾ ਦਿਨ ਆਰਾਮ ਨਾਲ,, ਫੇਰ ਸੋਮਵਾਰ ਤੋਂ ਸਭ ਆਪਣਾ ਹੋਈਉ, ਜਿਨ੍ਹਾਂ ਨੇ ਨੌਕਰੀਆਂ ਤੇ ਜਾਣਾ ਨੌਕਰੀਆਂ ਤੇ ਜਾਓ, ਜਿਨ੍ਹਾਂ ਦਾ ਆਪਣਾ ਕੰਮ ਏ ਫੈਕਟਰੀਆਂ, ਖੋਲੋ ਹਨਾ, ਹਾਂਜੀ
ਠੀਕ ਏ, ਦਰਬਾਰ ਸਾਹਿਬ ਏਨੀ ਮਾਰਕੀਟ ਹੁੰਦੀ ਏ। ਤੁਸੀਂ ਸਗੋਂ ਪਹਿਲੇ ਜਾਓ ਸਵੇਰੇ ਜਾਓ, ਉੱਥੇ ਮਾਰਕੀਟ ਜਾਓ ਭਾਵੇਂ ਦਰਬਾਰ ਸਾਹਿਬ, ਦਰਸ਼ਨ ਕਰੋ।
ਸ਼ਾਂਤੀ ਨਾਲ ਦਰਸ਼ਨ ਕਰਨੇ ਸੀਗੇ, ਬਸ ਉਹ ਤਾਂ ਕੁਛ ਨਹੀਂ ਹੈ ਮਤਲਬ ਕਿ ਜਿਵੇਂ ਮੰਨ ਲਓ, ਤੁਸੀਂ ਆਪਣਾ ਕੁਛ
ਨਹੀਂ ਦੇਖੋ, ਹੁਣ ਬਾਹਰ ਜਾ ਰਹੇ ਕੋਈ ਪਸੰਦ, ਆ ਈ ਜਾਂਦੀ ਚੀਜ਼ ਉਧਰ, ਦੇ ਕਿੰਨੇ ਫੇਮਸ? ਉਹ ਆਪਣਾ, ਪਾਪੜ ਹੋ, ਗਏ ਵੜੀਆਂ ਹੋ, ਗਈਆਂ।
ਹਾਂਜੀ।
ਹਾਂਜੀ ਚਲੋ ਨਹੀਂ, ਜੇ ਮੈਂ ਤਾਂ ਤੁਹਾਨੂੰ ਦੱਸ ਰਹੀਂ ਆਂ ੳਹ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈਗੀ ਏ। ਮੈਂ ਤਾਂ ਕਹਿ ਰਹੀ ਸੀ, ਤੁਸੀਂ ਜਾਓਗੇ ਤੇ ਸਾਡੇ ਵਾਸਤੇ ਵੜੀਆਂ, ਪਾਪੜ ਲੈ ਆਣਾ।
ਤੇ ਵੜੀਆਂ, ਪਾਪੜ, ਕੋਈ ਗੱਲ ਨੀ ਲੈ ਆਵਾਂਗੇ ਤੁਹਾਡੇ ਵਾਸਤੇ।
ਹਾਂ ਕਿਉਂਕਿ, ਰਾਤੀ ਤੁਸੀਂ ਕਹਿ ਰਹੇ ਹੋ, ਰਾਤੀ ਤੇ ਮਾਰਕੀਟ ਬੰਦ ਹੀ ਹੋ ਜਾਂਦੀ ਨਾ।
ਹਾਂ
ਪਹਿਲੇ ਸਾਡਾ ਸਮਾਨ ਹੀ ਖ਼ਰੀਦ ਲੈਣਾ।
ਅੱਛਾ ਅੱਛਾ ਤੇ ਵੜੀਆਂ ਮਤਲਬ ਕਿਵੇਂ ਦਾਲ ਵਲਿਆਂ ਲੈਣੀਆਂ ਜੇ
ਹਾਂ ਦਾਲ ਨਹੀਂ ਨਹੀਂ ਦਾਲ ਵੱਲੀ ਵੜੀ ਹੁੰਦੀ ਆ ਉੱਧਰ।
ਉੱਤੇ ਅਸੀਂ ਨਾ ਉੱਥੋਂ ਵੀ ਮੰਗਵਾਈਆਂ ਜੇ ਆਪਣਾ ਸਾਡੇ ਆ ਭੇਜੀਆਂ ਨੇ ਕਸ਼ਮੀਰ ਤੋਂ। ਸਾਡੇ ਭੂਆ ਨੇ ਅੱਛਾ ਹਮ ਬੜੀ ਵਧੀਆ ਉਹ ਆਪ ਹੀ ਬਣਾਉਂਦੇ ਨੇ ਘਰ।
ਅੱਛਾ ਦੱਸ ਰਹੇ ਸੀ ਮੈਨੂੰ ਕੋਈ ਉਹ ਆਪ ਹੀ ਬਣਾਉਂਦੇ ਨੇ। ਉਹਨਾਂ ਨੇ ਭੇਜੀਆਂ ਤਾਣੁ ਵੜੀਆਂ?
ਆ ਹਾਂ ਸੁਣਿਆ ਭੇਜੀਆਂ ਨੇ ਪਰ ਸਾਡੇ ਤੱਕ ਪਹੁੰਚੀਆਂ ਨਹੀਂ। ਵਿੱਚੋਂ ਤਾਂ ਤੁਹਾਨੂੰ ਪਤਾ ਸਟੋਪੇਜ ਬੜੇ ਹੁੰਦੇ ਨੇ ਰਸਤੇ
ਹਾਂ ਉਹ ਤੇ ਗੱਲ ਸਹੀ ਏ ਕਿ ਹਾਂ ਕਿਸੇ ਦੇ ਆਸਨ ਨੀ ਆਇਆ ਹੋਏਗਾ। ਕੋਈ ਲਿਆਇਆ ਹੋਏਗਾ ਤਾਂ ਹੀ ਦੇਗਾ ਨਾ।
ਹ ਉਹਨਾਂ ਨੂੰ ਪਿੱਛੇ ਸਮਾਨ ਭੇਜਿਆ ਸੀ ਤੇ ਉਹ ਦੇਣ ਗਏ ਸੀਗੇ। ਤੱਤੇ ਉਹਨਾਂ ਨੇ ਓ ਭੇਜਤੀਆ ਨੇ ਉਸ ਟਾਈਮ। ਪਹਿਲੇ ਕਹਿੰਦੇ ਸੀਗੇ ਵੱੜੀਆਂ ਭੇਜੇ ਨੇ ਤੁਸੀਂ ਉਹਨਾਂ ਘਰੋਂ ਚੁਕ ਲਿਆਣਾ ਜਿਨਾਂ ਨੂੰ ਸਮਾਨ ਅੱਛਾ ਫੇਰ ਉਸ ਟਾਈਮ ਉਹ ਗਏ ਹੋਣੇ ਨੇ ਤੇ ਸੀ ਹੈਗੀਆਂ ਵਡੀਆਂ ਵਡੀਆਂ ਨਾ ਉਹ ਨੇ ਭੇਜੀਆਂ ਨੀ ਆਪਣੀਆਂ ਪਤਾ ਨੀ ਹੁਣ ਆਈਆਂ ਨਹੀਂ ਆਈਆਂ ਗੱਲ ਵੀ ਨਹੀਂ ਹੋਈ ਮੇਰੀ। ਅੱਛਾ ਹ ਹਾਂਜੀ
ਹੋਰ ਸੁਣਾਓ?
ਬਸ ਤੁਸੀ ਸੁਣਾਓ?
ਹੋਰ ਕਿਵੇਂ ਚੱਲ ਰਿਹਾ ਤੁਹਾਡਾ ਕਮ ਕੁਮ।
ਕਾਮ ਤੇ ਵੇਖੋ ਬੜਾ ਵਧੀਆ ਚੱਲ ਰਿਹਾ ਜੇ।
ਅੱਛਾ। ਚਲ ਵਧੀਆ ਕਿਹੜਾ ਕੰਮ ਏ ਭਾਜੀ ਮੈਂ ਭੁੱਲ ਗਈ ਆ ਤੁਹਾਡਾ।
ਹੋਲਸੇਲ ਦੇ ਮਾਰਕੀਟ ਵਿੱਚ ਈ ਆਪਣੀ ਦੁਕਾਨ ਕੱਪੜਿਆਂ ਦੀ ਕੋਰਡਸੇਟ ਹੋ ਗਏ।
ਅੱਛਾ ਅੱਛਾ ਜੀ। ਪਹਿਲੇ ਤੁਸੀਂ ਕੋਈ ਹੋਰ ਕੰਮ ਨਈ ਸੀ ਕਰਦੇ ਮੈਂ ਸੁਣਿਆ ਸੀਗਾ।
ਓਕੇ ਡਰਾਈਫਰੂਟ ਅਲਾ।
ਹਾਂ।
ਹਾਂ ਬਸ ਸੁਣਾਓ ਕਾਫੀ ਟਾਈਮ ਤੋਂ। ਬੰਦ ਕਰਤਾ ਕਿ ਦੇਖੋ ਮਾਰਕੀਟ ਇਚ ਨਾ। ਮੈਨੂੰ ਪੈਸੇ ਵਗੈਰਾ ਲੈਣੇ ਸੀ ਇੰਨੀ ਪੇਮਟਾਂ ਰੁਕੀਆਂ ਦੀਆਂ ਸੀ। ਤੇ ਫੇਰ ਉਹ ਦੇਖੋ ਪਿੱਛੋਂ ਦੀ ਕਲੀਅਰ ਹੀ ਨੱਹੀ ਕਰਦੇ। ਫਿਰ ਮੈਂ ਨਾ ਤੁਹਾਨੂੰ ਪਤਾ ਮੰਗਵਾਓ ਹਿਮਾਚਲ ਤੋਂ। ਪੰਜਾਬ ਤੋਂ, ਮਹਾਰਾਸ਼ਟਰ ਤੋਂ, ਤੇ ਫਿਰ ਖ਼ਰਚਾ ਇੰਨਾ ਪੈਂਦਾ। ਅਤੇ ਫਿਰ ਇਸ ਕਰਕੇ ਨਾ। ਉਹ ਫਿਰ ਪਿੱਛੋਂ ਮੈਂ ਅਪਣੋ ਮੰਗਉਣਾ ਹੀ ਬੰਦ ਕਰਤਾ ਮੈਂ ਆਪਣਾ ਕੋਟ ਸੈਟ ਵਗੈਰਾ ਰੇਡੀਮੇਡ ਰੱਖੜੀ ਦੇ ਦਿਨ ਉਹੀ ਵੇਚਦੇ ਵੇਚਣੇ ਆਪਣਾ ਉਹੀਓ ਕੰਮ ਬੜਾ ਵਧੀਆ ਚੱਲ ਰਿਹਾ।
ਚਲੋ ਚੰਗਾ ਏ।
ਹਾਂਜੀ ਤੁਸੀਂ ਕੀ ਕਰ ਰਹੇ ਸੀ? ਮੈਂ ਸੁਣਿਆ ਸੀ ਪਿੱਛੇ ਹਾਂਜੀ ਮੈਂ ਕਿਹਾ ਸੁਣਿਆ ਸੀ ਪਿੱਛੇ ਭਾਜੀ ਨੇ ਅਟਲ ਸੇਵਾ ਕੇਂਦਰ ਖੋਲਿਆ। ਹੈਲੋ।
ਹੈਲੋ।
ਮੈਂ ਕਿਹਾ ਸੁਣਿਆ ਸੀ ਪਿੱਛੇ ਭਾਜੀ ਨੇ ਅਟਲ ਸੇਵਾ ਕੇਂਦਰ ਖੋਲ੍ਹਿਆ।
ਨਹੀਂ ਨਹੀਂ ਤੁਹਾਨੂੰ ਕਿਨੇ ਦੱਸਤਾ।
ਨਹੀਂ ਉਹਨਾਂ। ਤੁਹਾਡੇ ਜਿਹੜੇ ਨੱਹੀ ਕਿਸੇ ਨੇ ਐਵੇਂ ਹੀ ਸਲਾਹ ਦਿਤੀ ਸੀ ਨਹੀਂ ਸੁਣਿਆ ਸੀ ਬਾਈ ਬਈ ਜਿਵੇਂ ਕਹਿੰਦੇ ਸੀਗੇ ਬਈ ਆਪਾਂ ਖੋਲ ਲਿਆ ਤੇ ਆਪਣਾ ਏ ਸੀ ਵਗੈਰਾ ਲਗਵਾਉਣਾ ਹੁਨ। ਭਈ ਇਕੱਠੇ ਬਹਿਣਗੇ ਦੋਨੋ ਭਰਾ ਬਈ ਆਰਾਮ ਨਾਲ ਕੰਪਿਊਟਰ ਤੇ ਕੰਮ ਕਰਨਗੇ।
ਫਿਰ ਪਾਜ।
ਪਰ ਮੈਂ ਵੈਸੇ ਘਮਾਇਆ ਜਗ੍ਹਾ ਜਗ੍ਹਾ ਤੇ ਖੁੱਲ ਦੇ ਜ ਅਟਲ ਦੇ ਵ
ਹਾਂਜੀ ਉਹੀ ਤੇ ਮੈਂ ਵੀ ਕਿਹਾ ਕਿ ਸਭਣੇ ਖੋਲਿਆ ਟਲ ਸੇਵਾ ਕੀ ਮਤਲਬ ਸਾਰੇ ਕਹਿੰਦੇ ਤੁਹਾਨੂੰ ਸਾਰਾ ਕੁਛ ਪਤਾ ਹੀ ਹਾਂਜੀ
ਗਰੋਸਰੀ ਸ਼ੋਪ ਖੋਲ ਲਓ, ਸਟੇਸ਼ਨਰੀ ਸ਼ੋਪ ਖੋਲ ਲਓ
ਹਾਂਜੀ- ਹਾਂਜੀ, ਕੋਈ ਨੀ ਤੁਹਾਡੀ ਸਲਾਹ ਠੀਕ, ਤੁਸੀਂ ਸਲਾਹ ਦੇਣਾ ਸਾਨੂੰ ਆ ਕੇ ਘਰ
ਮੈਂ ਹਾਂ ਕੋਈ ਨੀ ਮਿਲ ਆਵਾਂ ਚੱਕਰ, ਮੈਂ ਤਾਂ ਵੈਸੇ ਕਹਿ ਰਹੇ ਸੀ ਜਿਵੇਂ ਸਾਡੇ ਇੱਥੇ ਸਟੇਸ਼ਨਰੀ ਸ਼ੋਪ ਨਾ, ਬੜੀਆਂ ਦੂਰ- ਦੂਰ ਨੇ ਮੈਂ ਕਹਿੰਦਾ ਸਾਡੇ ਇੱਥੇ ਰ ਮਤਲਬ ਸਾਡੇ ਇਥੇ ਇੱਕ ਪਲਾਟ ਹੈਗਾ, ਉਥੇ ਤੁਸੀਂ ਲੈ ਲਓ ਰੈਂਟ ਤੇ ਸ਼ੋਪ, ਤੇ ਆਪਣਾ ਤੁਸੀਂ ਇੱਥੇ, ਹਾਂ ਬੜੀ ਵਧੀਆ
ਹਾਂ ਤੇ, ਉਹ ਤੇ ਗੱਲ ਬਿਲਕੁਲ ਸਹੀ ਹੈ, ਚੱਲੇ ਕਿ ਤੇ ਸਹੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਡੇ ਇਧਰ ਹੈ ਵੀ ਨੀ ਕਿੱਥੇ ਵੀ ਹਾਂਜੀ- ਹਾਂਜੀ, ਨਹੀਂ, ਕੋਈ ਨੀ ਮੈਂ ਦੱਸ
ਹਾਂਜੀ
ਤੇ ਭਾਜੀ ਹਾਂਜੀ ਕਹਿ ਰਹੇ ਸੀਗੇ, ਹਾਂਜੀ ਤੇ ਤੁਸੀਂ ਆਪਣਾ ਜਾਓਗੇ ਤੇ ਮੇਰਾ, ਲੈ ਕੇ ਜ਼ਰੂਰ ਆਉਣਾ ਤੁਸੀਂ ਪਾਪ ਉਪਰ ਵਾਲੀਆ ਨਾ, ਵੈਸੇ ਅਗਰ ਤੁਹਾਡੇ ਜ ਉੱਧਰ, ਮੈਂ ਸਗੋਂ ਸੋਚ ਰਹੀ ਸੀ ਜਗ੍ਹਾ ਹੈ ਤੇ ਤੁਸੀਂ ਮੈਨੂੰ ਲੈ ਕੇ ਜਾ ਸਕਦੇ ਹੋ ਨਾਲ
ਪਤਾ ਕਿ ਨਾ ਫਾਈਵ ਸੀਟਰ ਗੱਡੀ, ਅਸੀਂ, ਓਨ ਫਾਈਵ ਪੰਜ ਬੰਦੇ ਅਸੀਂ ਹੈਗੇ ਹੀ, ਤੇ ਪੰਜ ਦੇ ਵੀ ਛੇ ਹੀ ਲਾ ਲਓ ਤੁਸੀਂ ਤੇ ਬੰਦਾ ਵੀ ਇੱਕ ਝੋਲੀ 'ਚ ਪਾਵਾਂਗੇ, ਬਾਕੀ ਨਾ ਅੱਜ ਉਹਨਾ ਨੂੰ ਕਹਿੰਦਾ ਵਾ। ਕਿ ਸੈਵਨ ਸੀਟਰ ਗੱਡੀ ਕਰ ਲਓ, ਵੱਡੀ।
ਅੱਛਾ, ਠੀਕ, ਕੋਈ ਤੁਸੀਂ ਭਾਜੀ ਨੂੰ ਕਹਿ ਦੇਣਾ ਉਹਨਾਂ ਨੂੰ। ਮੈਂ ਕਿਹਾ ਰਹੀ ਸੀ।
ਉਹ ਵੈਸੇ ਆਪਣੇ ਤੋਂ ਬਾਹਰ ਨਹੀਂ ਆ, ਵੈਸੇ ਮੈਂ ਕਹਾਂਗਾ ਨਾ, ਅ ਸੈਵਨ ਸੀਟਰ ਕਰ ਲਓ। ਤੇ ਉਹ ਕਰ ਲੈਣਗੇ ਐਸੀ ਕੋਈ ਦਿੱਕਤ ਨਹੀਂ ਹੈਗੀ, ਪਰ ਮੈਂ।
ਅੱਛਾ, ਚਲੋ ਵਧੀਆ ਚੰਗਾ ਤੁਹਾਡਾ, ਠੀਕ। ਕੈ
ਮੈਂ ਸੋਚਦਾ ਸੀ ਐਵੇਂ ਕਿਸੇ ਦਾ ਨਈ ਮੈਂ ਕਿਆ ਬਈ ਐਵੇਂ ਖਰਚਾ ਹੀ ਕਰਾਉਣਾ ਸੀ ਵੱਡੀ ਗੱਡੀ ਕਰਨੀ ਹੈ। ਫੇਰ ਦੋ
ਹਾਂ ਵੇਖੋ ਨਹੀਂ-ਨਹੀਂ ਤੁਸੀਂ ਸਾਡੇ ਪਿੱਛੇ ਤੁਸੀਂ ਇਝਿ ਨਾ ਕਰੋ ਮੈਂ ਤੇ ਵੈਸੇ ਪੁੱਛ ਰਹੀ ਸੀ ਅਗਰ ਇੱਕ ਸੀਟ ਹੈ। ਤੇ ਖਾਲੀ ਮੈਂ ਚਲੀ ਜਾਵਾਂਗੀ ਨਾਲ ਠੀਕ ਚੰਗਾ ਜੀ